ਹਾਂਜੀ ਸਤਿ ਸ੍ਰੀ ਅਕਾਲ ਜੀ।
ਕਾਲ ਸੀ ਜੀ ਕੀ ਕਰਦੇ ਪਏਓ।
ਬਸ ਜੇ ਕੁਛ ਨੀ ਬਸ ਡਿਨਰ ਹੁਣ ਬੇਟਾ ਆਇਆ ਸੀ ਬਾਹਰੋਂ ਫਰੀ ਹੋਕ ਬਹਿ ਗਏ ਸੀ ਅਸੀਂ ਤੇ ਹੁਣ ਬੇਟੇ ਚ ਉਹ ਘੁੰਮਣ ਚਲੇ ਜਾਂਦੇ ਨੇ ਰਾਤ ਨੂੰ ਫੇਰ ਲੇਟ ਆਂਦੇ ਨੇ ਮੰਮਾ ਭੁੱਖ ਲੱਗੀ ਤੇ ਹੁਣ ਰੋਟੀ ਮੰਗਦੇ ਪਏ ਸੀ ਬੱਚੇ। ਬੇਟਾ ਆਇਆ ਸੀ ਹੁਣੇ ਬਾਹਰੋਂ ਘੁੰਮ ਕੇ ਜੋ ਹਾਂ ਬੇਟਾ ਜੋਬ ਤੇ ਜੋਬ ਹੈ ਹਾਂ ਜੋਬ ਵੈਸੇ ਤੇ। ਨੋਇਡਾ ਚ ਜੋਗ ਕਰਦਾ ਹੈ ਪਰ ਹੁਣ ਟਾਈਮ ਓਨੂੰ ਵਰਕ ਫਰੋਮ ਹੋਮ ਆਇਆ। ਮਤਲਬ ਤੇ ਉਹ ਹਜੇ ਇੱਕ ਇਹ ਦਿਨਾਂ ਚ ਕੁਛ ਘਰ ਹੀ ਹੈਗਾ ਹੈ ਹੂ। ਤੇ ਬਸ ਉਹ ਬਸ ਚਲਾ ਜਾਂਦਾ ਹਾਂ। ਵੈਸੇ ਵੀ ਇਹ ਤਾਂ ਐਸਾ ਕੰਮ ਸਿਰਫ ਹਾਂ ਇੱਕ ਦੋ ਦਿਨ ਵਾਸਤੇ ਜਾਣਾ ਹੁੰਦਾ।ਕੋਈ ਐਸੀ ਗੱਲ ਨੀ ਹੈ ਨੋਇਡਾ ਵੈਸੇ ਵੀ ਸਾਨੂੰ ਦੋ ਘੰਟੇ ਜ਼ਿਆਦਾ ਦੂਰ ਨੀ ਪੈਂਦਾ ਸਾਨੂੰ।
ਅੱਛਾ ਅੱਛਾ ਚਲੋ ਵਧੀਆ ਫਿਰ।
ਹਾਂ ਕੋਈ ਦਿੱਕਤ ਨੀ ਹੈਗੀ ਜਾਂਦਾ ਕੈਬ। ਵਿੱਚ ਜਾਂਦਾ ਹੈ ।ਕ ਵਿੱਚ ਆ ਜਾਂਦਾ ਕੋਈ।
ਚ ਬਸ ਅੱਜ ਕੱਲ ਬਹੁਤ ਸੁੱਖ ਹੋ ਗਿਆ ਹੈ ਟਰਾਂਸਪੋਰਟੇਸ਼ਨ ਦਾ ਹਨਾ। ਸਿਸਟਮ ਇੰਨਾ ਵਧੀਆ ਹੋ ਗਿਆ। ਅੱਜ ਕੱਲ ਜਿਵੇਂ ਮੈਟਰੋ ਵਗੈਰਾ ਚਾਲ ਪਈਆਂ ਨੇ ਕਿੰਨਾ
ਹੂ ਬਹੁਤ ਹੀ ਸੁੱਖ ਹੋ ਗਿਆ ਕਿੱਧਰ ਜਾਣ ਦੀ ਦਿੱਕਤ ਹੀ ਨਹੀਂ ਰਹੀ। ਪਹਿਲੇ ਤਾਂ ਜਿਵੇਂ ਟਰੇਨਾਂ ਚ ਸੀਟਾਂ ਹੁੰਦੀਆਂ ਨੀ। ਦਾ ਰਸ਼ ਬਹੁਤ ਹੁੰਦਾ ਜਿਵੇਂ ਟ੍ਰੇਨਾਂ 'ਚ। ਬੰਦਾ ਐਮਰਜੈਂਸੀ ਜਾਣਾ ਪਏ ਤੇ ਕੈਬ ਕਰਕੇ ਜਾ ਸਕਦਾ ਏ
ਬਿਲਕੁਲ ਬਿਲਕੁਲ ਨਾਲੇ ਅੱਜ ਕੱਲ੍ਹ ਤਾਂ ਦੇੇਖੋ ਸ਼ੁਰੂ ਤੋਂ ਈ ਬੁਕਿੰਗ ਪਹਿਲੀ ਹੁੰਦਾ ਸੀ ਜਿਵੇਂ ਮਰਜ਼ੀ ਬੈ ਜੋ ਵਿੱਚ ਬੁਕਿੰਗ ਹੋ ਜਾਂਦੀ ਏ ਅੱਜ ਕੱਲ ਨੀ ਅੱਜ ਕੱਲ ਤਾਂ ਇੰਨੇ ਸਟ੍ਰਿਕਟ- ਤੋ ਗਏ ਨੇ ਪਹਿਲੇ ਬੁੱਕ- ਬੁਕਿੰਗ ਕਰਓ ਫਿਰ ਚੜ੍ਹੋ ਉਪਰ ।ਨਹੀ ਤਾਂ ਫਿਰ ਤੁਹਾਨੂੰ ਉੱਥੇ ਹੀ ਲਾਹ ਦੇਣਗੇ, ਜਿੱਥੇ ਤੁਹਾਨੂੰ- ਫੜ੍ਹ ਲਿਆ ਉਨਾਂ ਨੇ-
ਹਾਂ ਵੇ ਵੇਟਿੰਗ ਵਾਲੇ ਨੂੰ ਤਾਂ ਬੈਠਣ ਨੀ ਦਿੰਦੇ। ਹਾਂ ਅਗਰ, ਤੁਸੀਂ ਔਨਲਾਈਨ ਕਰਾਈ ਵੇਟਿੰਗ ਵਿਚ ਤੇ ਤੁਹਾਡੀ ਤੇ ਕੈਂਸਲ ਹੀ ਹੋ ਜਾਏਗੀ।ਅਗਰ ਕੰਨਫਰਮ ਨਈ ਹੋਈ ਤੇ-
ਹਾਂ ਬਿਲਕੁਲ ਬਿਲਕੁਲਿਅਸੀਂ ਤੇ ਫਿਰ ਪਿਆਦਾ ਕਰਨਾ ਇਓ ਮਤਲਬ ਕਰਨਦੇ ਆ ਕਿ ਹਾਂ ਚਲੋ
ਹੂੰ- ਹਾਂ ਅੱਜ ਕੱਲ ਤੇ ਬਿਲਕੁਲ ਹਾਂ ਬੱਚਿਆਂ ਦੇ- ਨਾਲ ਤੇ ਬਿਰ ਕਦੀ ਵੀ ਨਾ ਜਾਓ ਨਾ ਬੁਕਿੰਗ ਦੇ
ਸਹੀ ਨਾਲੇ ਜ਼ਿਆਦਾਤਰ ਵੇਖੋ ਅਜ ਕੱਲ ਨਾ ਸਭ ਪ੍ਰੈਫਰ ਕਰਦੇ ਨੇ ਆਪਣੀ ਆਪਣੀ ਕੈਬ ਤੇ ਜਾਈਏ
ਹਾਂ, ਜਾਂ ਆਪਣੀ ਕਨਵੈਂਸ ਹੋਏ ਹਾਂ ਕਨਵੈਨਸ ਆਪਣੀ ਹੋਏ ਉਹ ਤੇ ਬੜੀ ਅੱਛੀ ਏ।ਗੱਲ ਇਹ ਨਹੀਂ ਹੈ ਤੇ ਬੰਦਾ ਕੈਬ ਵਗੈਰਾ 'ਚ ਚਲੇ ਜਾਏ ਨਾ ਬੱਚਿਆਂ ਦੇ ਨਾਲ ਉਹ ਠੀਕ ਰਹਿੰਦਾ ਏ ਨ ਤੇ ਫੇਰ ਕਨਫਰਮ ਸੂਟ'ਚ ਕਨਫਰਮ ਸੀਟ ਹੋਣੀ ਚਾਹੀਦੀ ਏ
ਜੀ ਜੀ ਨਹੀਂ ਤਾਂ ਅੱਜ ਕੱਲ੍ਹ ਉਹ ਵੀ ਤਾਂ ਚਲੀਆ ਏ ਨਾ ਬਲਾ ਬਲਾ ਚੱਲੀਆਂ ਨੇ
ਬਲਾ ਬਲਾ ਹੋ ਗਈ ਜਾਂ ਉਬਰ। ਹਾਂ ਉਬਰ ਹੋ ਗਈ ਬਲਾ ਬਲਾ ਹੋ ਗਈ ਐਹੋ ਹੂੰ
ਅਜਕਲ ਬੰਦੇ ਨੇ ਜਾਣਾ ਏ
ਹੂੰ
ਤੇ ਗੱਡੀ ਕਿੱਥੇ ਬੁੱਕ ਕਰਦਾ ਰਏ ਹਨਾ
ਹਾਂ ਐ ਤੇ ਹੈ ਹਾਂ ਰੈਪੀਡੋ -ਰੈਪੀਡੋ ਤੇ ਰਪ -ਪਿਡੋ ਦੀ ਸਰਵਿਸ ਤੋ ਅਲੱਗ ਹੈਗੀ ਏ ।ਰੈਪੀਡੋ ਅਲੱਗ ਏ ਉਹ ਅਮ ਹਾਂ
ਤੁਸੀਂ ਮੰਨੋਗੇ
ਤੁਸੀਂ ਜਾਣਾ ਮਾਰਕ ਕਿਥੇ ਸਾਨੂੰ ਜਾਨਾ ਮਾਰਕੀਟ। ਰੈਪੀਡੋ ਬੁੱਕ ਕਰ ਲੋ ਕੋਈ ਦਿਕ-ਤ ਦਿੱਕਤ ਇ ਨੀ ਐ। ਰੈਪਿਡੋ ਹੁਣ ਮੇਰਾ ਬੇਟ- ਰੈਪੀਡੋ ਤੇ ਈ ਹੁਨ ਉਥੇ ਓਫਿਸ ਜਾਂਦਾ ਰੈਪੀਡੋ ਤੇ ਈ ਵਾਪਿਸ ਆਂਦਾ ।
ਬਹੁਤ ਸਹੀ ਚੀਜ਼ ਏ ਉਹ ਤਾਂ ।ਅਗਰ- ਉਹ ਤਾਂ ਉ ਬੁਲਾ ਉਹ ਤਾਂ ਜਿਵੇਂ ਬਲਾ ਬਲਾ ਤੋਂ ਵੀ ਸਸਤੀ ਪੈਂਦੀ ਏ ਮੈ ਤੇ ਕੇਨੀ ਆਂ।
ਹਾਂ ਠੀਕ ਏ ਮਤਲਬ ਅਪਨੀ ਗੱਡੀ ਵੀ ਇੱਕ ਵਾਰੀ ਲੈ ਗਿਆ ਸੀ ਉੱਥੇ। ਕਹਿੰਦਾ ਸੀ ਚਲੋ ਮੰਮੀ ਮੈਂ ਅਪਨੀ ਲੈ ਜਾਂਨਾ ਵਾ ਬੁਲੇਟ ਤੇ- ਪਰ ਉੱਥੇ ਫੇਰ ਸੇਫ ਟੀ ਨੀ ਹੈਗੀ ਸੀ ਉੱਥੇ।
ਹ ਅਪਨੀ ਯਾ ਨਾ ਵੇਖੋ ਖੜੇ ਕਰਨ ਦਾ ਯਾ ਤਾਂ ਆਪਣੀ ਪਰਸਨਲ ਸਪੇਸ ਹੋਏ। ਆਪਨੀ ਛੱਤ ਹੋਵੇ। ਉੱਥੇ ਬੰਦਾ ਉੱਥੇ ਲਾ ਦੇ।
ਹਾਂ ਉਰ ਫੇਰ ਫਲੈਟ ਹੁੰਦੇ ਨੇ ।ਉੱਥੇ ਫਲੈਟ- ਵਿੱਚ ਫੇਰ ਨਹੀਂ ਹੁੰਦੀ ।ਥੱਲੇ ਗਰਾਉਂਡ ਫਲੋਰ- ਕਿਸੇ ਹੋਰ ਦਾ ਹੁੰਦਾ ਏ ।ਫਲੈਟ ਮਿਲਦੇ ਨੇ ਪੰਦਰਾਂ- ਪੰਦਰਾਂ, ਵੀਹ -ਵੀਹ ਮੰਜ਼ਿਲ ਤੇ ਫਲੈਟ- ਹੈਗੇ ਨੇ ਤ ਤੇ ਮੈਂ ਰੈਪੀਡੋ ਰੈਪੀਡੋ ਈ ਸਈ ਬੈਠ- ਦੀ ਏ ਰੈਪਿਡੋ ਈ।
ਜਿਵੇਂ ਬੱਚੇ ਕੰਫਰਟੇਬਲ ਫੀਲ ਕਰਨ ਹੈਨਾ।
ਕੰਫਰਟੇਬਲ ਹੋਏ ਬੱਚੇ ਨੂੰ ਉਂਵੇ ਕਰਨਾ- ਮੈਂ ਤੇ ਕ
ਬਟ ਜੋ ਵੀ ਏ ਅੱਜ ਕੱਲ ।ਬਟ ਮੈਂ ਅੱਜ- ਅੱਜ ਕੱਲ੍ਹ ਬੋਤ ਸਹੀ ਏ ਤੇ ਟਰਾਂਸਪੋਰਟੇਸ਼ਨ ਸਿਸਟਮ ਏ- ਤਾਂ ਪਹਿਲੇ ਜਿਵੇਂ ਕਿਵੇਂ ਅਸੀਂ ਰੋਲ ਕਢੋਲ ਕੇ ਜਾਂਦੇ ਹੁੰਦੇ ਸੀ ਪੁਰਾਨੇ ਜ਼ਮਾਨੇ 'ਚ। ਹੈਨਾ। ਕੋਈ ਕਨਵੈਂਸ ਨਹੀਂ ਮਿਲਣਾ।
ਆਂਜ ਆਨ ਜਾਨ ਦੀ ਦਿੱਕਤ ਨਈ ਰਈ।
ਪਹਿਲੀ ਗੱਲ ਅੱਜ ਕੱਲ ਵੇਖੋ ਸਭ ਕੋਲ ਅਪਨੀ ਅਪਨੀ ਗੱਡੀ- ਡੀਆਂ ਨੇ।
ਸਹੀ ਗੱਲ ਏ ਅੱਜ ਕੱਲ੍ਹ ਹਾਂ ਜਿਹਦੇ ਕੋਲ ਨਹੀਂ ਏ ਸਭ ਕੋਲ ਬਿਲਕੁਲ ਬਿਲਕੁਲ ਸਭ ਸੱਭ ਕੋਲ ਐ ਅੱਜ ਕੱਲ ਗੱਡੀ ਆਪਣੀ। ਕੋਈ ਵੱਡੀ ਗੱਲ ਨ੍ਹੀਂ ਐ ਅੱਜ ਕੱਲ੍ਹ ਸਭ ਸੱਭ ਕੋਲ ਐ ਗੱਡੀ ਹਾਂ, ਹੋਰ ਹੋਰ ਸੁਣਾ? ਬਸ ਮੈਂ ਤੁਹਾਨੂੰ ਪੁੱਛਣੀ ਸੀ ਤੁਸੀਂ ਬਣਾਉਂਦੇ? ਬਣਾ ਲੈਂਦੇ ਔ, ਓ ਬਣਾ ਲੈਂਦੇ ਆ ਆ ਪਤ ਬਣਾ ਲੈਂਦੇ ਹੋ ਤੁਸੀਂ ਅਰਬੀ ਦੇ ਪੱਤੇ ਹੁੰਦੇ ਨਾ। ਰੈਸਪੀ ਤਾਨੂੰ ਪਤਾ ਉਹਦੀ ਕਿਵੇਂ ਬਣਾਂਦੇ ਆ?
ਹਾਂਜੀ!
ਮੈਂ ਕਦੇ ਨੀ ਬਣਾਏ ਮੇਰੀ ਮੰਮੀ ਹੋਰੀ ਬਨਾ ਲੈਂਦੇ
ਅੱਛਾ ਅੱਛਾ।
ਮੈਂ ਉਈਆਂ ਬਣਾਉਂਦੇ ਨਹੀਂ ਉਈਆਂ ਬਣਾਉਂਦੇ ਜਦੋਂ ਬਣਾਉਦੇ ਮੈਂ ਕਿਹਾ ਦੱਸਦੀ ਤਾਂ ਪਈ ਆਂ ਮੰਮੀ ਬਣਾਂਦੇ ਜਦੋਂ ਬਣਾਉਂਦੇ ਐ ਮੈਨੂੰ ਲੋੜ ਹੀ ਨ੍ਹੀਂ ਪਈ ਕਦੀ ਬਣਾਉਣ ਦੀ।
ਅੱਛਾ ਅੱਛਾ, ਹਾਂ। ਮੈਂ ਕਿਹਾ ਸ਼ਾਇਦ ਆਪਣੀ-ਆਪਣੀ ਰੈਸਪੀ ਹੁੰਦੀ ਦੀ ਅਸੀਂ ਤੇ ਬਣਾਉਦੇ ਹਾਂ ਨਾ ਬੇਸਨ ਲਗਾ ਕੇ
ਅੱਛਾ ਹਾਂ ਵੈਸੇ ਬੇਸਣ ਅਸੀਂ ਵੀ ਬੇਸਣ ਲਾ ਕੇ ਬਣਾਂਦੇ ਹਾਂ, ਬੇਸਣ ਮੈਨੂੰ ਇੰਨਾ ਪਤਾ, ਮੈਨੂੰ ਇੰਨਾ ਪਤਾ ਤਾਂ ਬਸ ਬੇਸਨ ਦੇ ਵਿੱਚ ਜਿਵੇਂ ਉਹ ਬੋ ਬੇਸਿਕ ਮਸਾਲੇ ਪਾ ਕੇ ਐਵੇਂ ਬਣਾ ਕੇ ਐਵੇਂ ਪਾਂਦੇ ਐ ਨਾ? ਥੋੜਾ-ਥੋੜਾ ਪਤਾ ਮੈਨੂੰ ਜ਼ਿਆਦਾ ਨੀ ਪਤਾ ਇਸ ਬਾਰੇ
ਕਈ ਲੋਕ ਕਹਿੰਦੇ ਨੇ ਨਾ ਸਾਗ ਵੀ ਬਣਦਾ ਇਹਦਾ ਮੈਂ ਕਿਹਾ ਸ਼ਾਇਦ ਤਾਨੂੰ ਪਤਾ ਹੋਇਆ ਕਿਵੇਂ ਬਣਾਂਦੇ ਏ ਸਾਗ ਇਹਦਾ
ਪਤਿਆਂ ਦਾ ਸਾਗ ਨਈਂ ਨਈਂ, ਨਹੀਂ ਮੈਨੂੰ ਨੀ ਪਤਾ
ਹਾਂ, ਅਸੀਂ ਤਾਂ ਪਾਲਕ ਦਾ, ਜਾਂ ਉਹਦਾ ਬਣਾ ਪਿਆ ਸਰਸੋਂ ਦਾ ਇਹ ਵਾਲਾ ਸਾਗ। ਉਹ, ਸਾਡੀ ਆਂਦੀ ਅ ਨਾ, ਭਾਂਡੇ ਮਾਣ ਦੁਨਾਲੀ ਉਹ ਕਹਿੰਦੀ, ਹਮ ਤੋ ਸਾਗ ਬਣਾਤੇ ਹੈ ਇਸ ਕਾ
ਅਰੇ, ਜਿਹੜੇ-ਜਿਹੜੇ ਬਿਹਾਰੀ ਲੋਕ ਹੁੰਦੇ ਨਾਂ, ਬੜੀ ਡਿਸ਼ਾਂ ਬਣਾਦੇ ਜੇ? ਸਮਾਨ ਦਾ ਪਤਾ ਵੀ, ਕੀ-ਕੀ ਬਣਾ ਲੀਨੇ
ਹਾਂ ਮੈਨੂੰ ਕਹਿੰਦੀ ਸਾ ਬਣਾਂਦੀ ਆਂ ਮੈਂ ਤੇ ਮੈਂ ਕਿ ਕਿਸ ਤਰ੍ਹਾਂ ਬਣਾਨੀ ਐ ਸਾਗ, ਉਹਨੇ ਮੈਨੂੰ ਦੱਸਿਆ ਤੇ ਇਵੇ ਮੈਂ ਪਰ ਮੈਨੂੰ ਫੇਰ ਭੁੱਲ ਗਈ ਆਂ, ਮੈਂ ਕਿਹਾ ਚੱਲ ਦੁਬਾਰਾ ਪੁੱਛਾਂ ਕਿਸੇ ਨੂੰ ਪੁੱਛਾਂਗੀ ਕਿਵੇਂ ਬਣਾਂਦੀ ਐਂ ਮੈਂ ਵੀ ਵੇਖਾਂ ਬਣਾ ਕੇ ਉਹ ਆਸਾਨ ਏ ਇਹਨੂੰ ਬੜਾ ਟੈਮ ਲੱਗਦਾ ਪੱਤੇ ਬਣਾਉਣ ਚ ਤੇ ਬਹੁਤ ਟੈਮ ਲੱਗਦਾ। ਬਹੁਤ ਲਾਗਤ ਵੀ ਬੜੀ ਲੱਗਦੀ ਏ, ਟੈਮ ਵੀ ਬੜਾ ਲੱਗਦਾ ਐ ਪੱਤੇ ਬਣਾਉਣ ਚ, ਤੇ ਮੈਂ ਕਿਆ ਚੱਲ ਪੁੱਛਾਂਗੀ ਇਹਦੀ ਕੋਈ ਹੋਰ ਰੈਸਪੀ ਵੀ ਬਣਦੀ ਐ, ਨੀਂ ਬਣਦੀ ਹੈਗੀ?
ਮੈਨੂੰ ਪਤਾ ਵੈਸੇ ਪੱਤੇ ਸਾਡੇ ਘਰ ਚ ਮੈਨੂੰ ਐਨਾਂ ਪਤਾ ਪੱਤਿਆਂ ਦਾ ਜਿਵੇਂ ਉਹ ਟੇਸ ਹੁੰਦਾ ਦਾ ਨਾ ਵਿਚ ਕੋੋਲ ਬਣਾ ਕੇ ਨਾ ਵਿੱਚ ਬੇਸਿਕ ਮਸਾਲੇ ਪਾ ਕੇ। ਤੇ ਪੱਤੇ ਨੂੰ ਚੰਗੀ ਤਰ੍ਹਾਂ ਰਸੋ ਕੇ ਨਾ ਪੱਤੇ ਤੇਂ ਲੇਪ ਕਰ ਦਿੰਦੇ ਨੇ। ਫਿਰ ਉਹਨੂੰ ਫੋਨ ਮਾਰਕੇ ਨਾ ਰੱਖ ਦਿੰਦੇ। ਪੀਸ ਦੇ ਕਰਕੇ ਨਾ ਉਹਨੂੰ ਤਵੇ ਤੇ ਤਾਲ ਦਿੰਦੇ
ਹਾਂ ਹਾਂ ਸਟੀਮ ਵਿੱਚ ਬਣਾਉਦੇ ਨੇ ਹਾਂ ਇਹਵੇ ਬੰਦੇ ਸਟੀਮ ਹਾਂ ਉਹ ਜਿਹੜੇ ਬਣਾ ਲੈਂਦੇ ਰੋਲ ਬਣਾ ਲੈਂਦੇ ਫਿਰ ਉਹੁ
ਹਾਂ- ਹਾਂ ਅੱਛਾ, ਹਾਂ ਮੈਂ ਬਣਾਇਆ ਨੀ ਮੈਂ ਬਸ ਵੇਖੀ ਜਾਂ ਮੈਨੂੰ ਅੰਦਾਜੇ। ਤੁਹਾਨੂੰ ਦੱਸ
ਹਮ ਚਲੋ ਮੈਂ ਕਿਹਾ ਵੇਖਾਂਗੀ ਬਣਾ ਕੇ
ਹਾਂ ਨਹੀਂ ਤਾਂ ਕੋਈ ਨੀ ਤੁਸੀਂ ਯੂਟਿਊਬ ਕਰ ਲੈਣਾ ਯੂਟਿਊਬ
ਹਾਂ ਇਹ ਤੇ ਹੈਵੇ ਯੂਟਿਊਬ ਤੇ ਅੱਜ ਕੱਲ ਸਭ ਕੁਛ। ਮਿਲ ਜਾਂਦਾ।
ਸਭ ਕੁਛ ਮਿਲ ਜਾਂਦਾ ਸਹੀ ਗੱਲ ਹੈ ਮੈਂ ਤਾਂ ਆਪ ਕਈ ਵਾਰੀ ਕੋਈ ਚੀਜ਼ ਸਮਝ ਨਾ ਆਏ ਨਾ ਯੂਟਿਊਬ ਮੈਂ ਪੁ ਖ ਖੋਲ ਲੈਂਦੀ ਹਾਂ ਤੁਸੀਂ ਮੰਨੋ ਕਿ ਮੈਨੂੰ ਹਾਂ ਤੁਸੀਂ ਮੰਨੋ ਕਿ ਮੈਨੂੰ ਕੋਈ ਸ ਜਿਹੜੀ ਬਣਾਉਣੀ ਆਉਂਦੀ ਸੀ ਸਭ ਕੁਛ ਯੂਟਿਊਬ ਤੋਂ ਵੇਖ ਵੇਖ ਕੇ ਸਿੱਖ ਗਿਆ ਮੈਂ
ਅੱਛਾ ਹਾਂ ਇਹ ਤੇ ਫਾਇਦਾ ਹੋ ਗਿਆ
ਅਤੇ ਉਹਨੇੰ ਵੀ ਸਵਾਦ ਸਬਜ਼ੀਆਂ ਬਣਾਉਣੀਆਂ ਸਭ ਮੇ ਸ।
ਹ ਅੱਛਾ ਹਾਂ। ਕਈਆਂ ਦੇ ਨਾ ਆਪਣੇ ਹੱਥ ਦਾ ਵੀ ਅਲੱਗ ਸਵਾਦ ਹੁੰਦਾ ਐਸੀ ਗੱਲ ਨੀ ਹੈਗੀ। ਕਈਆਂ ਦੇ ਮਨ ਲਗਾ ਕੇ ਬਣਾਓ ਨਾ ਸਬਜ਼ੀ ਵੈਸੇ ਹੀ ਸਵਾਦ ਬਚ ਜਾਂਦੀ ਏ ਕਈ ਹੁੰਦੇ ਨਾ ਜਲਦੀ ਜਲਦੀ ਕੰਮ ਕਰਨਾ ਖਤਮ।
ਸਾਰੀ ਗੱਲ ਹੋ ਰਹੀ ਤੁਸੀਂ ਕਿੰਨੇ ਪਿਆਰ ਨਾਲ ਬਣਾ ਰਹੇ ਹੋ।
ਹਾਂ।ਮਨ ਨਾਲ ਬਣਾਓ ਨਾ ਪਿਆਰ ਨਾਲ--ਅ ਕੁਛ ਮਟੀਰੀਅਲ ਦੇ ਉੱਤੇ ਵੀ ਹੁੰਦਾ।ਅੱਛਾ ਮਟੀਰੀਅਲ ਹੋਏ ਜਿਵੇਂ
ਆਹਾਂ ਇਹ ਵੀ ਹੁੰਦਾ ਜਿਵੇਂ ਹਾਂ ਜਿਵੇਂ ਹੁਣ ਜਿਵੇਂ ਹੁਣ ਜਿਵੇਂ ਅਸੀਂ ਉਸ ਪਾਸੇ ਵੀ ਕੀ ਹੁੰਦਾ ਬੋਰਡਰ ਵਾਲੇ। ਪਾਸ ਨਾ ਤੇ ਉਸ ਪਾਸੇ ਇਨਾ ਵਧੀਆ ਸਮਾਨ ਉਥੇ ਦੇ ਤੇ ਰਾਜਮਾ ਬੜੇ ਮਸ਼ਹੂਰ ਸੀ ਲਾਲ ਰਾਜਮਾ ਮਿਲਦੇ ਉੱਥੇ
ਹਮ।
ਤੇ ਉਹ ਰਾਜਮਾਂ ਬੜੇ ਸਵਾਦ ਬਣਦੇ ਨੇ।ਤੇ ਹਾਂ ਜੇ ਓਈਉ ਲਾਲ ਰਾਜਮਾਂ ਆਪਣੇ ਏਥ ਏਥੇ ਲਿਆ ਕੇ ਬਣਾਈਏ ਨਾ ਤੇ ਉਹ ਸਵਾਦ ਨੀ ਆਏਗਾ। ਕੁਛ ਪਾਣੀ ਦਾ ਵੀ ਫ਼ਰਕ ਪੈਂਦਾ ਜੇ। ਮਸਾਲਿਆਂ ਦਾ
ਪਾਣੀ ਦਾ। ਹਾਂ ਸਈ ਗੱਲ। ਲੇ। ਅੱਛਾ। ਹਾਂ।ਜੰਮੂ ਵਾਲੇ ਰਾਜਮਾਂ ਹੁੰਦੇ ਨੇ ਇੱਕ ਅਲੱਗ ਤਰ੍ਹਾਂ ਦੇ, ਜੰਮੂ ਰਾਜਮਾਂ ਵੀ ਕਈ ਤਰ੍ਹਾਂ ਦੇ ਹੁੰਦੇ ਨੇ।
ਉਹੀਹੀ ਇੱਕ ਉੱਥੇ ਲਾਲ ਰਾਜਮਾ। ਉਈਉ ਤੇ ਮੇ ਤੁਹਾਨੂੰ ਦੱਸਦੀ ਪਈ ਉੱਥੇ ਇੱਕ ਲਾਲ ਰਾਜਮਾ ਬਣਨ ਆਪਣੀ ਮਾਸੀ ਘਰ ਖਾਧੇ ਸੀ।ਇੰਨੇ ਸ ਸਵਾਦ ਲਓ ਉੱਥੋਂ ਸਪੈਸ਼ਲ ਰਾਜਮਾ ਲੈ ਸਹੀ ਆ ਮੈਂ ਆਪਣੇ ਘਰ ਬਣਾਵਾਂਗੀ।ਪਰ ਜਦੋਂ ਮੈਂ ਇਹ ਇੱਥੇ ਆ ਕੇ ਬਣਾਇਆ ਕੋਈ ਸਵਾਦ ਹੀ ਨਾ ਆਇਆ। ਫੇਰ ਕਹਿੰਦੇ ਪਾਣੀ ਪਾਣੀ ਵੀ ਸਾਫ਼ ਹੁੰਦਾ ਵੇ
ਪਾਣੀ ਦਾ ਫ਼ਰਕ ਐ ਕਹਿ ਰਹੇ ਹੋ ਤੁਸੀਂ ਪਾਣੀ ਦਾ ਵੀ ਫ਼ਰਕ ਪੈਂਦੇ ਹਾਂ ਮੈਂ ਐਵੇਂ ਹੀ ਨਾ ਮੈਂ ਆਪਣੇ ਪੇਕੇ ਜਾਂਦੀ ਹਾਂ ਨਾ ਉੱਥੇ ਦਾਲਾਂ ਬਹੁਤ ਸਵਾਦ ਲੱਗਦੀਆਂ ਸਾਨੂੰ। ਤੇ ਓਹੀ ਦਾਲ ਇੱਥੇ ਬਣਾਓ ਤੇ ਸਵਾਦ ਓਵੇ ਦਾ ਸਵਾਦ ਹੀ ਨਹੀਂ ਆਉਂਦਾ ਮੈਂ ਵੀ ਕਹਾਂ ਪਤਾ ਨੀ ਉੱਥੇ ਮੇਰੇ ਬੱਚੇ ਕਹਿੰਦੇ ਨੇ ਮੰਮੀ ਦਾਲ ਨਾ ਨ ਹੂੰ
ਹੱਥਾਂ ਦਾ ਵੀ ਹੁੰਦਾ ਬਿਲਕੁਲ ਹੱਥਾਂ ਦਾ ਵੀ ਆਪਣਾ ਹਰ ਇੱਕ
ਹੂੰ ਉਹੀ ਉਹ ਆਪਣਾ ਹੱਥ ਬਠਾਉਂਦਾ ਕਿ ਨਮਕ ਮਸਾਲਾ ਪਾਉਣਾ ਹੂੰ
ਹਾਂ ਹਾਂ ਉਹੀ ਮਸਾਲੇ ਪਾਣ ਦਾ ਹਿਸਾਬ ਕੜਛੀ ਮਾਰਨ ਦਾ ਹਿਸਾਬ ਬਸ ਲਗਾਵਾਂਗੇ ਦੋ ਚਾਰ ਦਿਨ ਮੈਂ ਕਹਿ ਰਹੀ ਆ ਚਲੋ ਗੁਰੂ ਗੁਰਪ੍ਰਬ ਚਲੋ ਹੋ ਜਾਏ ਚਲੋ ਪਾਠ ਚਲੀਏ ਲਾਏ ਦੇ ਨੇ ਚਲੋ ਵੀ ਗੁਰਪ੍ਰਬ ਅਟੈਂਡ ਕਰ। ਕੇ ਫੇਰ ਹੀ ਬਣਾਵਾਂਗੇ ਕਿਧਰੇ ਜਾਣ ਦਾ ਪ੍ਰੋਗਰਾਮ।
ਕੋਈ ਨੀ ਲਾਓ ਚੱਕਰ।
ਤੁਸੀਂ ਲਓਸ ਤੁਸੀਂ ਲਾ ਲਓ ਉਸ ਤੋਂ ਪਹਿਲੇ ਚੱਕਰ ਮੈਂ ਤੇ ਗੁਰਪ੍ਰਬ। ਤੋਂ ਬਾਅਦ ਹੀ ਲਾਵਾਂਗੀ।
ਚਲੋ ਮੈਂ ਆਜਾਂਗੀ ਜਲਦੀ ਚਲੋ ਠੀਕ ਹੈ ਫੇਰ ਆਵਾਂਗੀ। ਮ ਵੀ ਹਾਂਜੀ ਚਲੋ ਠੀਕ ਹੈ ਓਕੇ ਜੀ ਸਤਿ ਸ੍ਰੀ ਅਕਾਲ।
ਓਕੇ ਜੀ ਸਤਿ ਸ੍ਰੀ ਅਕਾਲ।